ਹੈਲੋ, ਹਾਂ ਨਹੀਂ ਕੀਤਾ ਫੋਨ ਚੁੱਕਿਆ ਹੀ ਨਹੀਂ ਉਹਨੇ ਮੇਰਾ ਫੋਨ
ਤੇ ਦੋ ਮਿੰਟ ਰੁਕ ਕੇ ਕਰਦੀ ਆ ਮੈਨੂੰ ਵੀ ਕੁਛ ਕੰਮ ਸੀ। ਨਹੀਂ ਹੁਣ ਕਰ ਰਿਹਾ ਵਾ ਤੇ ਕਰ ਪੂਰਾ ਜ਼ੋਰ ਸੇ ਬੋਲ ਨਾ।
ਹੇ ਭਗਵਾਨ ਮੈਕ ਮੈਂ ਮੈਕ ਲਗਾ ਕੇ ਬੋਲਾ, ਤੇ ਆਪਣਾ ਫੋਨ ਕਿਉਂ ਨੀ ਬਣਵਾਉਣ ਡੀ ਆ।
ਇਹਦੇ ਫੋਨ ਚ ਆਵਾਜ਼ ਘੱਟ ਆਉਂਦੀ ਏਦਾਂ ਤੇ ਠੀਕ ਹੀ ਆਉਂਦੀ ਆ।
ਕਿ ਕਿੱਥੇ ਕਿੱਥੇ ਕਰ ਜਾਂਦੀ ਆ, ਹਾਂ ਮੇਰੇ
ਜੋ ਬਣੀ ਆ ਅੱਧੀ ਦਵਾਲ ਉੱਥੇ ਬਹਿੰਨੀ ਆ ਫੇਰ ਮੈਨੂੰ ਸੁਣਦਾ ਕੁਛ।
ਤੇ ਜਾ
ਨਹੀਂ ਹੁਣ ਮੀਂਹ ਆਉਣ ਡਿਆ ਮੈਂ ਪੀਜਾ ਅੱਧੇ ਕੱਪੜਾ ਮੇਰੇ ਗਿੱਲੇ ਹੋਗੇ ਆ
ਕੋਈ ਗੱਲ ਨੀ ਛਾਤਾ ਲੈ ਕੇ ਬਹਿ ਜਾ।
ਵਾਹ-ਵਾਹ-ਵਾਹ-ਵਾਹ ਇੰਨਾ ਵੀ ਮੈਨੂੰ ਇਹ ਨੀ‌ ਐ ਕਿ ਮੈਂ ਗਿਲੀ ਹੋਵਾਂ ਬਹਿ ਕੇ ਮੀਂਹ ਚੇ।
ਅੱਛਾ, ਤੇਰੀ ਗਮੋਰੀਆਂ ਹੋਈਆਂ ਮਰਜੂਗੀਆਂ।
ਕੀ ਬਣਗੀ
ਗਮੋਰੀਆਂ ਮਰਜੂਗੀਆਂ ਤੇਰੀਆਂ ਜਾ।
ਮਰਗੀਆਂ ਵਾ ਥੋੜੀਆਂ ਬਹੁਤੀਆਂ ਮੈਨੂੰ ਤੇ ਓਦਾਂ ਹੀ ਹੁਣ ਇੰਨੀ ਗਰਮੀ ਭਿਆਨਕ ਲੱਗਣ ਡੀ ਆ। ਮੇਰੀ ਤੇ ਹਾਲਤ ਵੀ ਇੰਨੀ ਖਰਾਬ ਐ ਮੈਂ ਤੇ ਸੌ ਨੀ ਸਕਦੀ ਆ ਰਾਤ ਭਰ। ਰਾਤ ਭਰ ਮੈਂ ਸੁਸੂ ਜਾਂਦੀ ਆ, ਪੋਟੀ ਜਾਂਦੀ ਆ, ਸੁਸੂ ਜਾਂਦੀ ਆ, ਪੋਟੀ ਜਾਂਦੀ ਆ।
ਓਹੀ ਚੀਜ਼ ਦੇ ਚਲਦੇ ਐ।
ਹਾਂ ਪਤ ਤਾਂ ਉਹਦੇ ਨਾਲ ਈ ਮਤਲਬ ਬੱਚੇਦਾਨੀ ਖਿਸਕਣ ਦੇ ਨਾਲ ਹੀ ਪੋਟੀ ਵਾਲਾ ਰਸਤਾ ਉਸ ਤੋਂ ਸਭ ਨੀਚੇ ਖਿਸਣ ਜਾਂਦਾ ਵਾ।
ਹਾਏ ਫਿਰ
ਫੇਰ ਕੀ, ਪਤਾ ਨੀ ਜੋ ਵੀ ਕਰੂਗੇ ਹੁਣ ਓਹੀ ਕਰ ਸਕਦੇ ਆ ਮੈਂ ਕੀ ਕਰ ਸਕ ਦੀ ਆ ਇਸ ਲਈ ਅੱਜ ਕੱਲ ਮੈਨੂੰ ਇੰਨੀਆਂ ਪੋਟੀਆਂ ਲੱਗੀਆਂ ਰਹਿੰਦੀਆਂ ਵਾ।
ਤੇ ਤੂੰ ਠੰਡ ਤੱਕ ਕਿੰਤਰਾਂ ਚਲਾਈਂਗੀ ਨਾ।
ਜੋਰ ਸੇ ਬੋਲ, ਮੈਂ ਇਸ ਕਹਿਣ ਹੈ ਕਿ ਮੇਰਾ ਠੰਡਾ ਦਾ ਪਾਰ ਹੋਣਾ ਬਹੁਤ ਮੁਸ਼ਕਿਲ ਆ ਮੇਰੇ ਸਾਈਡ ਸਾਈਡ ਚੋਂ ਪੂਰੀ ਦਰਦ ਹੁੰਦੀ ਆ ਲੱਕ ਦਰਦ ਹੁੰਦੀ ਆ ਕਦੀ-ਕਦੀ ਇੰਨੀ ਭਿਆਨਕ ਮੈਂ ਅਹ ਨਈ ਬਰਦਾਸ਼ਤ ਕਰ ਪਾਓਂਦੀ ਰਾਤ ਭਰ ਮੈਂ ਸੁਸੂ ਕਰਦੀ ਹੀ ਰਹਿੰਦੀ ਆ। ਤੁਲਸੀ ਮੇਰੇ ਜਿਨਾ ਨਈ ਆਉਂਦਾ ਹੋਗਾ ਮੈਂ ਮਿੰਨਟ-ਮਿੰਨਟ 'ਚ ਜਾਂਦੀ ਆ। ਅੱਛਾ ਵੀ ਵੇਖਦੀ ਆ ਮੈਂ ਸੋਚਣ ਡੀ ਇਹਦੀ ਡਿਊਟੀ ਚਾਲੂ ਹੋਵੇ ਫੇਰ ਈ ਕੁਛ ਕਰਾਂ।
ਤੇ ਸਗੋਂ ਹੁਣ ਤੇ ਹੈਗਾ ਵਾ ਸਾਂਭਲੁਗਾ ਨਿਆਣੇ ਨੀਉਣੇ ਵੀ।
ਇਹ ਤੇ ਉਦੋਂ ਦਾ ਈ ਕਹਿਣ ਡ ਸੀ ਜਦੋਂ ਦਾ ਇਹਨੂੰ ਛੁੱਟ ਲਈ ਸੀ ਕਿ ਤੂੰ ਜੋ ਕਰਾਣਾ ਵਾ ਹੁਣੇ ਕਰਾ ਲਾ ਹੁਣੇ ਮੈਂ ਹੈਗਾ ਵਾ ਫਿਰ ਮੁੜਕੇ ਹਸਬੈਂਡ ਦੀ ਸਾਈਨ ਮੰਗੂਗੇ ਤੇ ਉਹ ਸਭ ਦੇ ਲਈ ਵੀ ਦਿੱਕਤ ਹੋਣੀ ਫੇਰ ਕੌਣ ਕਰੂਗਾ?
ਉਹ ਤੇ ਹੁਣ ਕੀ ਦੱਸਾਂ ਮੈਂ ਵੀ ਇਹ ਨਾ ਮੈਂ ਵੀ ਪਗਲੀ ਹੋ ਜਾਣਾ ਵਾ।
ਇੰਨੀਆਂ ਜਿਆਦੀਆਂ ਪ੍ਰੋਬਲਮਾ ਈ ਆ ਘਰ 'ਚ ਤੇ।
ਮੇਰੇ ਵਾਰੀ ਤੇਰੇ ਵਾਰੀ ਹਮੇਸ਼ਾ ਕੋਈ ਹੋਰ ਕਰਦਾ ਤੇ ਮੇਰੇ ਵਾਰੀ ਵੀ ਕੋਈ ਹੋਰ ਈ ਕਰਦਾ।
ਕੀ?
ਤੇਰੇ ਵਾਰੀ ਕੋਈ ਹੋਰ ਕਰਦਾ ਵਾ ਮੇਰੇ ਬਾਰੇ ਵੀ ਕੋਈ ਹੋਰ ਈ ਕਰਦਾ ਵਾ।
ਮੇਰੇ ਕੋਲ ਨਈ ਸੁਣਦਾ ਮੈਨੂੰ ਨਹੀਂ ਸੁਣਦਾ ਚੰਗੀ ਨਾ ਬੋਲ। ਥੋੜ੍ਹੀ ਜ਼ੋਰ ਸੇ ਬੋਲਣਾ ਹਾ। ਕੀ ਹੋਜੂਗਾ ਘਰ 'ਚ ਕੌਣ ਆ ਜੇੜੀ ਤੇਰੇ ਸੁਣ ਲੂਗਾ। ਕੀ? ਬੋਲ ਨਾ
ਤੈਨੂੰ ਹਜੇ ਵੀ ਨੀ ਸੁਣਾਈ ਦੇਣ ਡਿਆ ਵਾ।
ਹੁਣ ਸੁਣਦ ਕਦੀ ਸੁਣਦਾ ਕਦੀ ਨਈ ਸੁਣਦਾ।
ਮੈਂ ਕਿੱਥੇ ਦੀ ਕਿੱਥੇ ਆ ਕੇ ਬਹਿ ਗਈ ਮੈਂ ਕਿਤੇ ਸੀੜੀਆਂ ਤੇੈ ਕੇ ਬਹਿ ਗਈ ਤੇਰੇ ਚੱਕਰਾਂ 'ਚ ਮੈਂ ਸੀੜੀਆਂ ਤੇੈ ਕੇ ਬਹਿ ਗਈ ਤੈਨ ਸੁਣਾਈ ਨੀ ਦਿੰਦਾ ਇਸ ਲਈਏ ਹਾਂ ਮੈਂ ਨਾਲੇ ਮੌਸਮ ਵੀ ਠੰਡਾ ਬਾਬੂ ਸੌ ਗਿਆ ਸੀ ਮਹਿਸ਼ ਮੈਂ ਕਿਹਾ ਇਹਨਾਂ ਨੂੰ ਜਬਰਦਸਤੀ ਮਾਰ ਪੀਟ ਕੇ ਖਵਾ ਦੇਣ ਹੋਈ
ਮੁੰਡਾ ਵੀ ਬਹੁਤਾ ਹੀ ਸੌਦਾ ਵਾ ਸੋਤੜਾ ਵਾ ਸੋਤੜਾ
ਹਾਂ ਤੇ ਬਿਸਕੁਟ ਵਿਸਕੁਟ ਖਵਾ ਦਿੱਤੇ ਸੀ ਨਾ ਬੋਲ ਕੇ ਹੁਣ ਉਹ ਸੌਕ ਗਿਆ ਵਾ ਹੁਣ ਸੌ ਗਿਆ ਵਾ ਬੋਲ ਕੇ ਮੈਂ ਪਰ ਆ ਕੇ ਬਹਿ ਗਈ ਆ ਮੈਂ ਵੀ ਕੀ ਲੰਮੇ ਪਾਵਾਂ ਉਹ ਬਿਮਾਰ ਆ ਤੇ ਹੁਣ ਮੈਨੂੰ ਕੰਮ ਕਰਨਾ ਪਊਗਾ ਸਾਰਾ ਅੱਜ ਭਾਂਡੇ ਮੰਮੀ ਨੇ ਧੋ ਦਿੱਤੇ ਸੀ, ਹਾਂ ਮੰਮੀ ਨੇ ਪਾਂਡੇ ਤੇ ਆਂ ਤੇ ਕੱਲ ਮੈਨੂੰ ਵੀ ਪਤਾ ਨੀ ਆ, ਭਾਂਡੇ ਮੰਮੀ ਨੇ ਧੋ ਦਿੱਤੇ ਹੀ ਦੁਪਹਿਰੇ ਉਹ ਬਿਮਾਰ ਬੋਲ ਕੇ ਹੁ ਰੋਟੀਆਂ ਮੈਂ ਉਤਾਰੂੰਗੀ ਅਤੇ ਫਿਰ ਵੇਖੋ ਉਹ ਮੰਮੀ ਗਈ ਨਾ ਉਹਦੇ ਚਲਦੇ
ਇੰਡਕਸ਼ਨ ਤੇ ਬਣਨ ਡੀਆਂ ਰੋਟੀਆਂ
ਪਤਾ ਨੀ ਤੇਰ ਤੇ ਵਿੱਚ ਬਹੁਤ ਸੋਹਣੀਆਂ ਪੱਕਦੀਆਂ ਸੀ ਪਰ ਮੇਰੇ ਵਾਲੇ 'ਚ ਪੱਕਣ ਨੀ ਡਿਗੀਆਂ ਸਈਆਂ ਪਤਾ ਨੀ ਕਿਉਂ। ਫੇਰ ਤੇਰੇ ਕੋ ਪੁੱਛਣਾ ਹਾਂ ਤੂੰ ਤਾਂਵਾ ਰੋਜ
ਨਈ
ਤੇ ਫੇਰ
ਨਈ ਮਰਦੀ ਅਜ ਈ ਤੇ ਮੈਨੂੰ ਜ਼ਿਆਦਾ ਗੰਦਾ ਲਗਦਾ ਉਦੋ ਮੈਂ ਮਾਜਦੀ ਆ।
ਕਿਉਂਕਿ ਤੇਰਾ ਜੋ ਤਵਾ ਹੀ ਨਾ, ਬਹੁਤ ਮਤਲਬ ਉਹ ਚਿਕਨਾ ਸੀ ਤੇਲ ਨਾ।
ਤੇ ਮੇਰਾ ਜੋ ਤਵਾ ਐ ਨਾ, ਉਹ ਤੇਲ ਨਾਲ ਚਿਕਨਾ ਨੀ ਹੋਇਆ ਵਾ ਹਜੇ ਤੱਕ ਚੰਗੀ ਤਰ੍ਹਾਂ।
ਤੇ ਹਲੇ ਨਵਾਂ, ਨਵੇਂ-ਨਵੇਂ 'ਚ ਮੇਰੇ ਨੂੰ ਵੀ ਤੇ ਦਿੱਕਤ ਹੁੰਦੀ ਸੀ ਸਈ ਨੀ ਬਣਦੀ ਸੀ, ਫੇਰ ਆਈਸਤਾ-ਆਈਸਤਾ ਆਪੇ ਠੀਕ
ਤੇ ਤੇਲ ਨਾਲ ਚਿਕਨਾ ਨੀ ਹੋਇਆ, ਬੁਲਕ ਚੰਗੀ ਮੈਂ ਫੇਰ ਅਸੀਂ ਰੋਜ਼ ਕੋਈ ਨੀ ਮਾਂਜ ਵੀ ਲੈਂਦੇ ਆ, ਤੇ ਹਾਂ, ਨਾਲੇ ਕੌਕਰੋਜ-ਵੁਕਰੋਚ ਪਹੁੰਚਾਦੇ ਆ ਇਸ ਲਈ ਵੀ ਮਾਂਜ ਲੈਂਦੇ ਆ ਤੇ, ਠੀਕ ਹੀ ਕਰਦੇ ਆ।
ਥੋੜੀ ਹੁੰਦਾ ਵਾ ਓਦਾਂ, ਜੇ ਲੱਗਦਾ ਵਾ ਕਾਕਰੋਚ ਹਾਂ, ਛਿਪਕਲੀ ਚੜ ਗਈ ਤ ਓਹਨੂੰ ਧੋਕੇ ਫਿਰ ਰੱੱਖਲੋ।
ਸਾਡੇ ਘਰ 'ਚ ਵੀ ਉੱਥੇ ਬਹੁਤ ਧਿਆਨ ਆ, ਤੇ ਇਸੀ ਲੀਏ ਕੋਈ ਵੀ ਭਾੰਡਾ ਉੱਥੇ ਯੂਜ ਕਰ ਨਾ, ਅਤੇ ਹਮੇਸ਼ਾ ਹਲਕਾ ਜਾ ਪਾਣੀ ਫੇਰਕੇ ਫਿਰ ਹੀ ਯੂਜ ਕਰਦੇ।
ਰੁੱਖ ਮਵੇ ਖਾ
ਵੇਖਲਾ ਦੋ ਮਿੰਟ ਗੱਲਾਂ ਕਰਦੀ ਦਿੱਤੇ ਦਾ ਨਹੀਂ ਹੋਣਾ ਵਾ ਯਾ ਫਿਰ ਹੋ ਵੀ ਸਕ
ਨਹੀਂ-ਨਹੀਂ ਡੈਡੀ ਹੁੰਦਾ ਤਾ ਹੌਰਨ ਮਾਰਨਾ ਸੀਂ, ਨਹੀਂ ਮਾਰਿਆ ਵਾ।
ਤੂੰ ਤਾਂ ਉਹੀ, ਭਿੰਡੀਆਂ ਦਾ ਭੂਜੀਆ-ਉਜੀਆ ਰੱਖਿਆ ਵਾ ਨਾ?
ਹਾਏ, ਦੇਖਿਆ ਪੇਟ'ਚ ਦੋ ਕੁ ਮਿੰਟ ਰੋਕਦੀਆਂ, ਫਿਰ ਪੌਟੀ ਆਂ ਜਾਂਦੀ ਆ।
ਤੂੰ ਕੀ ਸੋਚਣਡੀ ਆ, ਕਰਵਾ ਲੈਣਾ ਵਾ, ਤੂੰ?
ਹਾਂ। ਮੇਰੀ ਤਕਲੀਫ਼ਾਂ ਕੁਝ ਜਿਆਦੀਆਂ ਹੀ ਆ।
ਲੇਕਿਨ ਇਹ ਵੀ ਚੀਜ਼ ਅਗਰ ਜਾਦੀ ਤਕਲੀਫ਼ ਯਾ ਨਹੀਂ ਕਰਾਓ ਨਾ, ਤੇ ਫਿਰ ਉਹ ਤਕਲੀਫ਼ ਤੋਂ ਕੋਈ ਦੂਸਰੀ ਤਕਲੀਫ਼ ਹੋਣ ਲੱਗ ਜਾਂਦੀ ਆ, ਇਹ ਵੀ ਚੀਜ਼ ਹੁੰਦੀ ਆ।
ਹਾਂ, ਤੇ ਇਸੇ ਲਈ ਬੋਲਣਡੇ ਆਂ ਵੀ, ਕੁੱਛ-ਕੁੱਛ ਨਾ ਮੈਨੂੰ ਓਦਾਂ ਹੀ ਬਹੁਤ ਤਕਲੀਫ਼ ਹੈ, ਲੱਕ ਦਰਦ ਯਾ। ਫਿਰ ਸਾਈਡ-ਸਾਈਡ ਦਰਦ ਯਾ, ਉੱਠਣ-ਬੈਣ ਵੀ ਅੱਜ-ਕੱਲ ਦਿੱਕਤ ਲੱਗਦੀ ਹੈ, ਬਹਿਕੇ ਰੋਟੀ ਬਣਾਉਣ'ਚ ਦਰਦ।
ਕਰਵਾਇਆ। ਕਿ ਅਗਲੀ ਤੈਨੂੰ ਦੱਸ ਪਾਉਂਦੀ ਕਿ, ਕਿੰਨੇ ਕੁ ਦਿਨ ਤੱਕ ਤੇਰਾ ਗੁਜ਼ਾਰਾ ਵਾ ਨਹੀਂ ਕਰਵਾਈਣਾ ਹਰ ਕਿ ਤੱਕ ਕਰਾਉਣਾ ਜ਼ਰੂਰੀ ਐ, ਤੈਨੂੰ।
ਹੁਣ ਗੁਜ਼ਾਰਾ ਨੀ ਆ ਮੇਰਾ, ਹੁਣ ਮੇਰਾ ਪੂਰਾ ਲਾਸਟ-ਈ ਲਾਸਟ ਆ, ਹੁਣ ਮੈਨੂੰ ਕਰਾ ਹੀ ਲੈਣਾ ਚਾਹੀਦਾ।
ਤੇ ਚੈੱਕ ਨੀ ਕੀਤਾ, ਇਹਨਾਂ ਦੱਸਿਆ ਨੀ ਸੀ, ਕੁਛ ਕਿਤਨਾ ਟਾਈਮ ਤੱਕ ਕਰਵਾ ਲੇ?
ਨਹੀਂ, ਉਹਨੇ ਕੁਛ ਨੀ ਬੋਲਿਆ ਸੀ।
ਨਹੀਂ ਦੱਸਿਆ ਸੀ। ਇਹਨੇ ਵੀ ਤੇ, ਲੇਕਿਨ ਆਵੀ ਡਾਕਟਰ ਨੇ ਤੇ ਕਿਹਾ, ਕਿ ਤੂੰ ਠੰਡਾ ਤੇ ਕਰਵਾ ਲੇ। ਹ
ਉਹਨੇ ਬੋਲਿਆ ਸੀ ਕਿ ਹਾਂ ਠੀਕ ਹੈ ਮੌਸਮ, ਉਹਨੇ ਇਹ ਨੀ ਕਿਹਾ ਸੀ ਕਿ ਠੰਡਾ'ਚ ਕਰਾਲੀ ਉਹਨੇ ਕਿਹਾ ਹੁਣ ਬਹੁਤ ਜਿਆਦਾ ਗਰਮੀ ਆ, ਮੌਸਮ ਠੰਡਾ ਹੋਊਗਾ ਥੋੜਾ ਫੇਰ ਕਰਾਲੇ।
ਇੱਕ ਵਾਰੀ ਨਾ ਤੈਨੂੰ ਉਥੇ ਹੀ ਜਾਕੇ, ਜਿੱਥੋਂ ਤੂੰ ਕਰਵਾਓਣਾ ਵਾ ਉਹੀ ਜਗ੍ਹਾ ਤੇ ਤੈਨੂੰ ਜਾ ਤਾਂ ਵਖਾ ਕੇ ਪੁਛਣਾ ਪਉਗਾ। ਕਿ ਹਾਂ ਹੋਰ ਟਾਈਮ ਮਤਲਬ ਚੱਲ ਸਕਦਾ ਵਾ ਕਿ ਨਹੀਂ ਚੱਲ ਸਕਦਾ ਵਾ।
ਮੈਂ ਮੈਨੂੰ ਦਿੱਕਤਾਂ ਇੰਨੀਆਂ ਹੋਦੀਆਂ ਤੇ ਮੈਂ ਕਿੱਦਾਂ ਟਾਈਮ ਚਲਾਵਾਂ। ਦਿਨ, ਦਿਨ ਤੱਕ ਫਿਰ ਸੋਸੂ ਕਰਦੇਗਾ ਪੋਟੀ ਕਰਦੇਗਾ।
ਉਹਨਾਂ ਨੂੰ ਠੀਕ ਪਤਾ ਹੁੰਦਾ ਨਾ, ਕਿ ਹਾਂ ਚੱਲ ਕੁਛ ਦਿਨ ਪਾਰ ਹੋਜੂਗੇ ਤਾਂ ਕੋਈ ਦਿੱਕਤ ਨਹੀਂ ਆ। ਔਰ ਜੇ ਲਾਸਟ ਸਟੇਜ ਹੋਵੇ ਤੇ, ਇਹ ਵੀ ਹੋਣੀ ਫਿਰ ਕਹਿ ਦਿੰਦੇ ਕਿ, ਹੋਰ ਜ਼ਿਆਦਾ ਚੱਲਣਾ ਨਹੀਂ ਹੈ ਇਤਨਾ
''ਮੈਂ ਤੇ ਆਸਰੇ ਥੋੜ੍ਹੇ ਨੀ ਲਗਣਾ, ਹੁਣ ਮੈਂ ਕਰਾ ਲੈਣਾ ਵਾ। ਇੱਕ ਪਤਾ ਵਾ, ਇਹ ਸਭ ਚੀਜ਼ਾਂ ਤੇ ਚੱਲਦੇ ਨਾ ਮੈਨੂੰ ਗਰਮੀ ਵੀ ਬਹੁਤ ਜ਼ਿਆਦਾ ਲੱਗਦੀ ਆ ਇੰਨੀ ਸਵੇਰੇ ਤਾਂ ਮੌਸਮ ਠੀਕ ਸੀ, ਪਰ ਫਿਰ ਵੀ ਮੈਂ ਪੂਰਾ ਪਸੀਨੇ ਨਾਲ ਭੀਜੀ ਹੋਈ ਸੀ।
ਤਾਂ ਹੋੜ ਕਰਵਾ ਲੈਂਗੇ, ਤਾਂ ਤੈਨੂੰ ਫਿਰ ਹੋਰ ਲੱਗਣੇ ਆ।
ਹਾਂ, ਕਰਵਾਉਣ ਤੋਂ ਬਾਅਦ ਤੇ ਹੋਰ ਜ਼ਿਆਦਾ ਲੱਗਣੀ, ਜੱਸੀ ਨੇਥ ਬੋਲਿਆ ਹੀ ਸੀ।
ਹਾਂ, ਕਿਉਂਕਿ ਜਿੰਨੇ ਵੀ ਲੋਕਾਂ ਦੇ ਓਪਰੇਸ਼ਨ ਉਪਸ਼ੁਨ ਹੋਏ ਹੁੰਦੇ ਨਾ, ਉਹਨਾਂ ਨੂੰ ਗਰਮੀ-ਗਰਮੀ ਜ਼ਿਆਦਾ ਲੱਗਦੀ ਜਿਸ ਤਰ੍ਹਾਂ ਪਹਿਲਾ, ਮੈਨੂੰ ਪਹਿਲਾਂ ਵੀ ਗਰਮੀ ਬਹੁਤ ਜ਼ਿਆਦੀ ਲੱਗਦੀ ਸੀ, ਮੈਨੂੰ ਹੁਣ ਵੀ ਗਰਮੀ ਬਹੁਤ ਜ਼ਿਆਦੀ ਲੱਗਦੀ ਆ, ਹੁਣ ਉਤੋ ਜ਼ਿਆਦੀ ਲੱਗ ਮੈਨੂੰ ਮੇ ਇੱਕਦਮ ਹੁਣ ਹੋਰ ਗੁਜ਼ਾਰਾ ਨਹੀਂ ਹੁੰਦਾ, ਇੱਕਦਮ ਗਰਮੀ ਦਾ ਬਹੁਤ ਧਿਆਨ ਗਰਮੀ ਲੱਗਦੀ ਹੈ ਉਹਨੂੰ ਵੀ ਵੇਖ ਲਿਆ ਬਾਬੂ ਨੂੰ ਛੁਟਕੇ ਨੂੰ। ਉਹਦਾ ਕੀ ਹੋਇਆ ਵਾ ਕੁਛ ਨਹੀਂ ਹੋਇਆ ਉਹ ਤੇ ਬਸ ਹੋਇਆ ਹੈ ਹੀ ਆ। ਫਿਰ ਵੀ ਉਹਨੂੰ ਕਿੰਨੀ ਗਰਮੀ ਲੱਗਦੀ ਆ। ਸਵੇਰੇ ਝਾੜੂ ਮਾਰਨਾ ਤੇ ਹਲਕਾ ਜਿਹਾ ਪੱਖਾ ਬੰਦ ਕੀਤਾ ਤੇ। ਅਤੇ ਬਾਪਰੇ ਭਿੱਜਿਆ। ਪੂਰਾ ਅੱਗੇ ਨੀਲਾ ਹੋ ਗਿਆ।